ਹੈਲੋ ਜੀ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ?
ਵਧੀਆ। ਤੁਸੀਂ ਸੁਣਾਓ ਬਹੁਤ ਚਿਰ ਹੋ ਗਿਆ ਤੁਹਾਡੀ ਆਵਾਜ਼ ਨਹੀਂ ਸੁਣੀ ਸੀ ਅਸੀਂ
ਆਹੋ ਤੁਹਾਡੀ ਟਾਈਮਿੰਗ ਹੋਰ ਮੇਰੀ ਟਾਈਮਿੰਗ ਮੈਚ ਨੀ ਕਰ ਰਹੀ ਸੀ ਨਾ, ਉਹ ਉੱਪਰ ਨੀਚੋਂ ਹੋ ਜਾਂਦੀ ਵਾਰ ਵਾਰ ਨਾ ਫਿਰ
ਹੂ ਜਿਸ ਟਾਈਮ ਤੁਸੀਂ ਬਿਜ਼ੀ, ਉਸ ਟਾਈਮ ਮੈਂ ਫ੍ਰੀ, ਜਿਸ ਟਾਈਮ ਮੈਂ ਫ੍ਰੀ ਉਸ ਟਾਈਮ ਤੁਸੀਂ ਬਿਜ਼ੀ ਬਹੁਤ ਚੱਲਦਾ ਪਿਆ ਸੀ।
ਜਾ ਰਿਹਾ ਸੀ। ਉਥੇ ਹੁਣ ਹੈ ਨਾ ਥੋੜਾ ਬਹੁਤਾ ਕੰਮ ਵੀ ਹੁੰਦਾ, ਫੇਰ ਆਪਣਾ ਕੰਮ ਵੀ ਹੁੰਦਾ ਧਿਆਨ ਨਹੀਂ ਰਹਿੰਦਾ ਫੋਨ ਦਾ।
ਆ ਤੇ ਸਹੀ ਕਹਿ ਰਹੇ ਹੋ ਤੁਸੀਂ?
ਹੈ ਨਾ ਥੋੜ੍ਹਾ ਪਰਾ ਵੀ ਹੁੰਦਾ ਹੁਣ ਬੰਦਾ ਹਰ ਵੇਲੇ ਤੇ ਸੋਚਦਾ ਕਿ ਜਲਦੀ ਜਲਦੀ ਕੰਮ ਮੁਕਾਓ ਤਾਂ ਵੀ ਕਰਦੇ ਕਰਦੇ ਕੰਮ ਲੇਟ ਹੋ ਹੀ ਜਾਂਦਾ।
ਔਰ ਫਿਰ ਕੰਮ
ਹਾਂ ਫਿਰ ਕੰਮ ਨੂੰ ਥੋੜਾ ਰਿਲੈਕਸ ਕਰ ਲੋ ਹੁਣ ਹੈਨਾ, ਫਿਰ ਰਿਲੈਕਸ ਕਰੋ ਆਰਾਮ ਥੋੜ੍ਹਾ ਜਿਨ੍ਹਾਂ ਉਸ ਤੋਂ ਬਾਦ ਹੋਰ ਕੰਮ ਕਰ ਲਾਂਗੇ ਫਿਰ ਇਹ ਆਉਂਦਾ ਮਨ ਵਿੱਚ ਪਰ ਜਦੋ ਕੰਮ ਮੁੱਕਦਾ ਨਾ ਫਿਰ ਤੇ ਮੰਗਦਾ ਵ ਹੁਣ ਥੋੜਾ ਦੂਰ ਰਹੋ। ਹੁਣ ਥੋੜਾ ਦੇਰ ਰਿਲੈਕਸ ਕਰੋ। ਅਗਰ ਫੋਨ ਹੱਥ ਚ ਆ, ਤਾਂ ਫਿਰ ਰਿਲੈਕਸ ਦਾ ਟਾਈਮ ਹੀ ਨਹੀਂ ਮਿਲਦਾ।
ਉ ਉਏ ਹੋਏ ਬੱਚਿਆਂ ਨਾਲ ਤਾਂ ਹੋਰ ਵੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ, ਕਿਧਰੇ ਕਿਸੇ ਟਾਈਮ ਕੁਛ ਕਿਸੇ ਟਾਈਮ ਕੁਛ
ਸਹੀ ਗੱਲ ਹੈ। ਬੱਚਿਆਂ ਨਾਲ ਐਵੇ ਹੁੰਦਾ ਕੋਈ ਕੁਛ ਨਾ ਕੁਛ ਖਾਣਾ ਹੈ।
ਉਹ ਵੀ ਆਏ ਹੋਏ ਨੇ
ਅੱਛਾ।
ਹਾਂ ਉਹਨਾਂ ਨੂੰ ਦਸ ਦਿਨ ਹੋ ਗਏ ਆਏ ਹੋਏ ਨਾ, ਤਾਂ ਕਰਕੇ ਮੈਂ ਹੋਰ ਜਯਾਦਾ ਬਿਜੀ ਹੋ ਗਈ ਸੀ।
ਹਾਂ ਉਹ ਤੇ ਹੈ ਈ ਹੈ। ਮੇਰਾ ਥੋੜਾ ਕੰਮ ਵਾਲਾ ਚੱਲਦਾ ਸੀ ਚਲੋ ਆਵਨ ਜਾਵਨ ਥੋੜਾ ਥਕਾਨ ਵਗੈਰਾ ਹੋਏ ਜਿਵੇ ਘੁੰਮ ਫਿਰ ਕੇ। ਮੈਂ ਕਿਹਾ ਚਲੋ ਯਾਰ ਕੰਮਾਂ ਕਰੀਏ ਹੁਣ ਪਹਿੱਲੇ ਅਪਣੇ ਕੰਮ ਥੋੜੇ ਪੈਂਡਿੰਗ ਪਏ ਸੀਂ ਬਹੁਤ ਸਾਰੇ।
ਉਹ ਸਾਰੇ ਖ਼ਤਮ ਕੀਤੇ।
ਸਾਡੇ ਵੀ ਗੁਰੂ ਜੀ ਦੇ ਸਤਸੰਗ ਵੀ ਚੱਲਦੇ ਪਏ ਨੇ ਨਾ ਜੋ ਜੁਲਾਈ ਮਹੀਨਾ ਪੂਰਾ ਨਾ ਉਹਨਾਂ ਦੇ ਜਨਮ ਮੰਨਦੇ ਨੇ। ਜੁਲਾਈ ਨੂੰ ਹੁੰਦਾ ਵੈਸੇ ਜਨਮ ਦਿਨ। ਪਰ ਪੂਰਾ ਜੁਲਾਈ ਮਹੀਨਾ ਕਦੀ ਕਿਸੇ ਦੇ ਘਰ ਸੈਲੀਬ੍ਰੇਸ਼ਨ ਕਦੀ ਕਿਸੇ ਦੇ ਘਰ ਤਾਂ ਫਿਰ। ਅੱਜ ਵੀ ਹੈ ਮੇਰੀ ਫ੍ਰੈਂਡ ਦੇ ਘਰ।
ਅੱਛਾ ਜਾਓਗੇ ਫੇਰ ਤਾਂ।
ਹੁਣ ਮੈਂ ਸਾਢੇ ਚਾਰ ਦਾ ਟਾਈਮ ਕੀਤਾ ਐਤਕੀ ਮੈਂ ਸਾਢੇ ਚਾਰ ਪੌਨੇ ਪੰਜ ਤੱਕ ਆਵਾਂਗੀ।
ਸਹੀ ਹੈ ਫਿਰਦਾ ਅੱਛਾ ਫਿਰਦਾ ਮਨ ਵੀ ਲੱਗਿਆ ਰਹਿੰਦਾ ਘੁੰਮਦੇ ਫਿਰਦੇ ਰਹੋ ਤੇ।
ਡੇਲੀ ਡੇਲੀ ਸਮਝ ਲਓ ਕਿ। ਜਿੱਦਨ ਬੱਚੇ ਹੋਗੇਏ ਸੀ ਨਾ ਅਸੀਂ ਤਾਂ ਅਸੀਂ ਕਿਸੇ ਦੇ ਜਨਮਦਿਨ ਜਾਈਦਾ ਸੀ ਔਰ ਹੁਣ ਸਾਨੂੰ। ਸਪੈਸ਼ਲ ਮੈਸੇਜ ਆਂਦਾ ਕਿ ਜਨਮ ਦਿਨ ਹੈ ਗੁਰੂ ਜੀ ਦਾ ਜ਼ਰੂਰ ਆਣਾ।
ਅੱਛਾ।
ਹਾਂ ਬਰਥਡੇ ਕੇਕ ਕੱਟਦਾ ਪੂਰਾ ਸੈਲੀਬ੍ਰੇਸ਼ਨ ਹੁੰਦਾ ਡਾਂਸ ਹੁੰਦਾ। ਮਤਲਬ ਸਭ ਇੰਜੋਏ ਕਰੀ ਦਾ ਉੱਥੇ ਲੰਗਰ ਖਾਓ ਫਿਰ ਉਹਦੇ ਬਾਅਦ ਬਰਡੇ ਕੇਕ ਕੱਟੀ ਦਾ ਫਿਰ। ਟੋਫੀਆਂ ਚੋਕਲੇਟ ਐ ਸਾਡੇ ਹੀ ਅਸੀਂ ਬੱਚੇ ਬਣ ਗਏ ਆਂ।
ਅਰੇ ਫੇਰ ਤਾਂ ਸਹੀ ਹੈ ਵਧੀਆ ਰਹਿੰਦਾ ਮਨ ਵੀ ਲੱਗ ਜਾਂਦਾ ਬੜਾ ਇਹ ਹੁੰਦਾ ਕਿ ਬਚਪਨ ਦੀ ਆ ਆਦਤ ਹੁੰਦੀ ਹੋਣੀ ਹੈ।
ਹਾਂ ਮੈਂ ਤੁਹਾਨੂੰ ਵੀ ਸੈਂਡ ਕਰਾਂਗੀ ਉੱਥੇ ਵੀ ਹੁੰਦੇ ਹੋਣਗੇ ਮੈਂ ਤੁਹਾਨੂੰ ਨਾ ਮਤਲਬ। ਤੇ ਦੱਸਾਂਗੀ ਕਿਵੇਂ ਤੁਹਾਨੂੰ ਪਤਾ ਚਲੇਗਾ।
ਠੀਕ ਐ ਠੀਕ ਐ ਕੋਈ ਗੱਲ ਨੀ ਦੇਖ ਕੇ ਆਵਾਂਗੇ ਅਸੀਂ ਵਧੀਆ ਹੁੰਦਾ ਦੇਖੋ ਕੀ ਬੁਰਾ ਐ।
ਹੋਰ ਕੀ ਬਹੁਤ ਅੱਛਾ ਤੁਹਾਨੂੰ। ਇੰਨਾ ਆਨੰਦ ਆਏਗਾ ਤੁਸੀਂ ਕਹੋਗੇ ਕਿਉਂਕਿ ਜੇਤੋਂ ਸਾਨੂੰ ਮਿਲਣਣਾ ਨਾ ਸਾਨੂੰ ਲੱਗਦਾ ਜਨਤ ਮਿਲ ਗਈ ਐ। ਸਾਨੂੰ।
ਹਾਂ ਉਹ ਤਾਂ ਹੈ ਹੀ ਦੇਖ ਸਭ ਨੂੰ ਆਪਣਾ-ਆਪਣਾ ਅਲਗ-ਅਲੱਗ ਸਕੂਨ ਹੁੰਦਾ ਐ ਹਰਜ ਬੰਦੇ ਦਾ ਹਨਾ। ਕਿਸ ਦਿਨ ਪਾਠ ਪੂਜਾ ਕਿਸ ਦਿਨ ਕਿਸ। ਹਾਂ ਉਹੀ ਤਾਂ ਕਿਸੇ ਦਾ ਪਾਠ ਪੂਜਾ ਹੁੰਦਾ ਕਿਸੇ ਦਾ ਕੁਛ ਕਿਸੇ ਦਾ ਕੁਛ। ਆਪਣਾ ਗਰਮੀ ਕਿਤਨੀ ਜ਼ਿਆਦਾ ਹੋ ਗਈ ਐ।
ਹਾਂ ਅਸੀਂ ਸੋਚਿਆ ਸੀ ਗਰਮੀ ਹੁਣ ਘੱਟ ਹੋ ਜਾਏਗੀ ਜੁਲਾਈ ਮਹੀਨਾ ਆ ਗਿਆ ਤੇ ਬਾਰਿਸ਼ਾਂ ਹੁੰਦੀਆਂ ਨੇ।
ਹਮ-ਹਮ ਸਾਡੇ ਤਰਫ ਇੰਝੀ। ਬਿਲਕੁਲ ਸਾਡੇ ਤਰਫ ਪਤਾ ਅਜੇ ਪਿਛਲੇ ਹਜੇ ਕੁੱਝ ਦਿਨ ਪਹਿਲੇ ਨਾ ਮੀਂਹ ਪਿਆ ਦੋ ਤਿੰਨ ਦਿਨ ਲਗਾਤਾਰ। ਥੋੜਾ ਮੌਸਮ ਠੀਕ ਹੋ ਗਿਆ ਫਿਰ। ਥੋੜ੍ਹਾ ਮੌਸਮ ਨਾ ਠੀਕ ਮੌਸਮ ਠੀਕ ਗਿਆ ਠੰਡਾ ਮੌਸਮ ਹੋ ਗਿਆ ਉਸ ਤੋ ਬਾਅਦ। ਫਿਰ ਧੁੱਪ ਨਿਕਲੀ ਫਿਰ ਇਤਨੀ ਜ਼ਿਆਦਾ ਗਰਮੀ ਉਸ ਤੋਂ ਜ਼ਿਆਦਾ ਗਰਮੀ ਹੋ ਗਈ ਫਿਰ।
ਗਰਮੀ ਹੋ ਗਈ ਸੱਚੀ ਕਹਿ ਰਹੇ ਐ ਤੁਸੀਂ ਤਬੀਅਤਾਂ ਵੀ ਖਰਾਬ ਹੁੰਦੀਆਂ। ਹੋਈਆਂ ਲੋਕਾਂ ਦੀਆਂ ਬੁਖਾਰ ਕਾਰਨ ਢਿੱੜ ਪੀੜ ਸਿਰ ਪੀੜ ਢਿੱੜ ਪੀੜ।
ਬਿਲਕੁਲ-ਬਿਲਕੁਲ ਉਧਰ ਜ਼ਿਆਦਾ ਪਹਿਲਾਂ ਚਲੋ ਠੀਕ ਵੀ ਸੀ ਪਹਿਲਾਂ ਚਲੋ ਮੀਂਹ ਨਾ ਪੈਂਦਾ। ਤੇ ਸਹੀ ਰਹਿੰਦਾ ਮੀਂਹ ਪਿਆ ਕੇ ਨਾ ਹੋਰ ਜ਼ਿਆਦਾ ਗਰਮੀ ਹੋ ਗਈ ਐ।
ਪਹਿਲਾਂ ਚਲੋ ਮੀਂ ਕਰਕੇ ਪ ਗੱਲ ਮੀਂਹੱਟ ਹੈਗਾ। ਅੱਜ ਗੱਲ ਸਹੀ ਰਹਿੰਦਾ ਮੌਸਮ ਤੇ ਉਲਟਾ ਹੀ ਸਾਬ। ਜਦ ਮੀਂਹ ਪਿਆ ਤੇ ਹੋਰ ਜ਼ਿਆਦਾ ਗਰਮੀ ਹੋ ਗਈ ਐ ਬਹੁਤ ਜ਼ਿਆਦਾ ਗਰਮੀ ਹੋ ਗਈ ਐ।
ਸੱਤ ਜੁਲਾਈ ਨੂੰ ਗੁਰੂ ਜੀ ਦਾ ਜਨਮ ਦਿਨ ਹੀ। ਉਹ ਜਿਸ ਦਿਨ ਮੀਂਹ ਪਿਆ ਸੀ।
ਅੱਛਾ।
ਉਹਨਾਂ ਦੇ ਜਨਮ ਦਿਹਾੜਾ ਹੀ ਹੇਗਾ ਸੀ, ਉਹ ਸੱਤ ਜੁਲਾਈ ਅਸੀਂ ਗਏ ਸੀ ਸਾਡੀ ਮੰਦਰ ਵਿੱਚ ਸੇਵਾ ਆਗੀ ਸੀ।
ਅੱਛਾ-ਅੱਛਾ‌।
ਔਰ ਅਸੀਂ ਭਿੱਜਦੇ ਹੋਏ ਗਏ, ਇੰਨਾ ਅਨੰਦ ਆਇਆ ਕਿ ਤਿੰਨ ਦਿਨ ਤੱਕ ਉਹਦੇ ਬਾਅਦ ਬਾਰਿਸ਼ ਆਏ ਹੋਈਆਂ ਕਿ ਇੰਨਾ ਚੰਗਾ ਲੱਗਦਾ ਰਿਹਾ, ਫਿਰ ਉਹਦੇ ਬਾਅਦ ਇੱਕਦਮ ਮ ਇੰਨਾ ਹੋਗਿਆ। ਹੁਣ, ਉਨੱਤੀ ਜੁਲਾਈ ਨੂੰ ਗੁਰੂ ਪੋਰਣੀਮਾ ਆਗੀ ਏ।
ਹਾਂ-ਹਾਂ, ਅੱਛਾ-ਅੱਛਾ।
ਹੂੰ, ਇਹਨਾਂ ਦੇ ਮੰਦਿਰ ਈਚ, ਹੈਂ।
ਸਹੀ ਏ, ਵਧੀਆ ਥੋੜਾ ਮਨ ਲੱਗਿਆ ਰਹਿੰਦਾ।
ਹੂੰ, ਬੜਾ ਅੱਛਾ ਲੱਗਦਾ ਯਾਰ, ਮਤਲਬ ਇੰਨੀ ਤਰ੍ਹਾਂ ਲੱਗਦਾ ਨਾ ਜਿਸ ਤਰਾ ਅਸੀ ਦੁਨੀਆਂ'ਚ ਰਹਿਕੇ ਵੀ ਨਾ ਇੱਕ ਸਕੂਨ ਹੈਗਾ ਸਾਡੀ ਜ਼ਿੰਦਗੀ'ਚ ਇੱਥੇ ਜਾ ਕੇਰਾਂ ਤੁਸੀਂ ਸਾਰੀ ਦੁਨੀਆਂ'ਚ ਗਮ, ਜਿਤਨੀ ਵੀ ਤਕਲੀਫ਼ਾਂ ਐ ਨਾ ਸਾਰੀਆਂ ਭੁੱਲ ਜਾਓਗੇ।
ਉਹ ਤਾ ਹੈਗਾ ਹੈ, ਸਹੀ ਗੱਲ ਐ।
ਤੁਹਾਡੀ ਨਾ ਬੋਡੀ ਦੀ ਕਲੀਨਜਿੰਗ ਨੀ ਹੁੰਦੀ ਜਿਸ ਤਰ੍ਹਾਂ, ਸਕੋਲ ਕਲੀਨਜਿੰਗ ਹੋ ਗਈ। ਕਲੀੰਜਿਗ ਹੋ ਗਈ ਬਿਲਕੁਲ, ਚਾਹੇ ਜਿੰਨੇ ਮਰਜ਼ੀ ਪਰੇਸ਼ਾਨੀਆਂ ਹੋਣ ਬਿਲਕੁਲ ਐਸ ਰਾਂ ਦਿਮਾਗ ਬਿਲਕੁਲ, ਕਲੀਨ ਅੱਪ ਹੋ ਜਾਂਦੈ।
ਸਹੀ ਐ ਵਧੀਆ।
ਹੂੰ
ਹੋਰ ਆਪਾਂ ਗਰਮੀ ਇਤਨੀ ਜ਼ਿਆਦਾ ਹੋਗੀ, ਪਹਿਲਾਂ ਤਾਂ ਫੇਰ ਵੀ ਥੋੜਾ ਠੀਕ ਮੌਸਮ ਸੀ।
ਹਾਂ, ਐ ਤਾਂ ਸਹੀ ਕਹਿ ਰਹੇ ਓ ਤੁਸੀਂ ਬਿਲਕੁਲ, ਐਸ ਤੋਂ ਚੰਗਾ ਤਾਂ ਬਾਰਿਸ਼ਾ ਤੋਂ ਪਹਿਲਾਂ ਹੀ ਹੈਗਾ ਸੀ।
ਹਾਂ, ਜਿੱਦਾਂ ਮੀਂਹ ਪਿਆ, ਉਸ ਤੋਂ ਦੁਗਨੀ-ਤਿਗਨੀ ਗਰਮੀ ਹੋ ਗਈ, ਭਾਈ ਸਾਹਿਬ ਇਤਨੀ ਗਰਮੀ। ਆਪਾਂ ਦੋ-ਦੋ ਟਾਈਮ ਨ੍ਹਾਣਾ ਪੈਂਦਾ, ਸਵੇਰੇ ਤੇ ਰਾਤੀ ਸੋਣ ਤੋ
ਵੀ ਮੇਰਾ ਵੀ ਸੇਮ ਐ, ਜ-ਜਬ-ਜ ਕਿ ਤਿੰਨ ਵਾਰੀ ਮੈਂ ਜਿਸ ਤਰ੍ਹਾਂ ਜਾਵਾਂਗੀ ਨਾ ਸਵੇਰੇ ਉੱਠਾਂਗੀ ਨਹਾਈ, ਫੇਰ ਕਿਧਰੇ ਸਤ ਨਾਈ ਫਿਰ ਆਂਦੀ ਆ ਨਾ, ਆਕੇ ਹੁਣ ਖਾਂਣਾ-ਖੁਣਾ ਬਣਾਕੇ ਫਿਰ ਨਹਾਣ ਜਾਂਨੀ ਆ, ਫਿਰ ਰ੍ਹੋਟੀ ਖਾਂਦੀ ਆਂ।
ਬਿਲਕੁਲ ਮੇਰਾ ਵੀ ਸੇਮ ਇੰਝ ਮੈਨੂੰ ਬਿਲਕੁਲ ਵੀ ਗਰਮੀ ਬਰਦਾਸ਼ਤ ਨਹੀਂ ਹੁੰਦੀ ਇੱਕ ਪਰਸੈਂਟ ਵੀ।
ਕੂਲਰ ਔਰ ਏਸੀ ਵੀ ਏਸ ਰਾ ਚਲਦੇ ਈ ਨੀ ਪਏ।
ਬਿਲਕੁਲ ਸਹੀ ਕਹਿ ਰਹੇ ਓ, ਮਤਲਬ ਤੁਸੀਂ ਇਹ ਮੰਨਲੋ, ਕਿ ਬਿਨਾਂ ਏਸੀ, ਬਿਨਾਂ ਕੂਲਰ ਦੇ ਬੰਦੇ ਦਾ ਗੁਜ਼ਾਰਾ ਨੀ ਹੋਣਾ। ਕਿਤਨੀ ਗਰਮੀ ਹੋ ਗਈ।
ਪਰ ਮੈਂ ਜਾਦਾ ਬੈਠ ਨੀ ਸਕਦੀ, ਕਿਉਂ ਕੀ ਮੈਂ ਨਾ ਕਿਚਨ 'ਚ ਵੀ ਕੰਮ ਕਰਾਂਗੀ, ਫਿਰ ਉਸ ਕਮਰੇ 'ਚ ਬੈਠਾਂਗੀ ਤੇ ਮੈਨੂੰ ਹੋਰ ਜਾਦਾ ਦਿੱਕਤ ਜਾਂਦੀ ਏ।
ਹਾਂ ਉਹ ਤੇ ਹੈਹੀ ਏ, ਉਹ ਤੇ ਹੁਣ ਸਹੀ ਗੱਲ ਐ।
ਜਾ ਕਿਤੇ ਸਕੂਲ ਲਈ ਮੈਂ ਉਹ ਵਾਲੇ ਕਮਰੇ 'ਚ ਜਾਵਾਂ, ਜਿਸ-ਜਿਹੜਾ ਏਸੀ ਯਾ ਕੂਲਰ ਵਾਲਾ ਲਗਾ ਐ ਨਾ, ਉਹਦੇ ਮੈਂ ਸੌਣ ਵੇਲੀ ਸ-ਪੈ ਸਕਦੀ ਉੱਥੇ।
ਅੱਛਾ, ਸੋਂਦੇ ਹੋਗੇ ਬਸ ਜਾਕੇ?
ਸਿਰਫ ਰਾਂਤੀ ਸੋਂਦੀ ਆਂ, ਦਿਨੇ ਬਹਿ ਜਾਵਾਂ ਨਾ ਮੈਂ ਉੱਥੇ, ਫਿਰ-ਫਿਰ ਕਿਚ ਬਾਹਰ ਵਿਲੇ ਕਮਰੇ'ਚ ਮੇਰੀ ਤਬੀਅਤ ਖਰਾਬ ਹੋ ਜਾਂਦੀ, ਮੇਰੀਆਂ ਅੱਖਾਂ ਸੁੱਜ ਜਾਣ ਗੀਆ। ਘਬਰਾਹਟ ਸ਼ਿੜੁਗੀ।
ਅਪਨਾ-ਆਪਨਾ ਸ੍ਹਾਬ ਹੁੰਦੈ।
ਹਾਂਜੀ, ਇਹ ਤ ਹੈ।
ਮੇਰੇ ਕੋਲ ਬ-ਪਤਾ ਬਿਲਕੁਲ ਵੀ ਗਰਮੀ ਬਰਦਾਸ਼ਤ ਨਹੀਂ ਏ, ਬਿਲਕੁਲ ਵੀ, ਗਰਮੀ।
ਸਭ ਦਾ ਬੁਰਾ ਹਾਲ ਐ, ਇਸ ਟਾਈਮ ਤਾ ਇੰਨਾ ਬੁਰਾ ਹਾਲ ਹੈ, ਕਿਸੇ ਦਾ ਗਲਾ ਖਰਾਬ ਕਿਸੇ ਦਾ ਪੇਟ ਖ਼ਰਾਬ ਐ, ਕਿਸੇ ਨੂੰ ਬੁਖਾਰ ਚੜਿਆ ਐ, ਕਿਸੇ ਦਾ ਸਿਰ ਦਰਦ।
ਹਰ ਕਿਸੇ ਨੂੰ ਪ੍ਰੋਬਲਮ ਹੋ ਰਹੀ ਐ, ਹਰ ਕਿਸੀ ਨੂੰ।
ਹੂੰ।
ਵੈਦਰ ਈ ਐਸਾ ਹੋ ਰੇਆ ਨਾ, ਕਦੀ ਕੈਸਾ, ਕਦੀ ਕੈਸਾ। ਥੋੜਾ ਕਦੀ ਮਤਲਬ ਮਿਕਸ-ਮੈਚ ਜਾ ਹੋ ਰਿਆ, ਇੱਕਦਮ ਸਿੰਪਲ ਜੋ ਰੇਨਾ ਚਾਈਦਾ ਓਹ ਰੈ ਈ ਨੀ ਗਿਆ।
ਇੱਕ ਵੈਦਰ ਹੋ ਗਿਆ, ਇੱਕ ਪਾਨੀ ਹੋ ਗਿਆ। ਏਨਾ ਦੋਨਾਂ ਦਾ ਬਵਾ ਕੈਂਦੇ ਨਾ ਆ ਤੇ ਪਾਨੀ ਬਦਲ ਜਾਏ ਤੇ ਬੰਦੇ ਦਾ ਆਬੋ-ਹਵਾ ਬਦਲ ਜਾਏ ਤੇ ਬੰਦੇ ਦਾ ਬਿਲਕੁਲ ਤਬੀਅਤ ਈ ਬਦਲ ਜਾਂਦੀ ਐ, ੳਈ ਹੁੰਦਾ। ਫਿਰ ਇੱਕ ਮਿੰਟ, ਮਿੰਟ ਚ ਥੋੜਾ ਬਾਰਿਸ਼ ਹੋ ਗਈ ਮਿੰਟ ਚ ਫਿਰ ਹੁੰਮਸ ਹੋ ਗਿਆ ਮਿੰਟ ਚ ਥੋੜੀ ਠੰਡਕ ਹੋ ਗਈ ਤਾਂ ਬੰਦਾ ਫਿਰ ਬਰਦਾਸ਼ ਕਰੇਗਾ।
ਏਦਾਂ ਹੀ ਮੌਸਮ ਹੋ ਰਿਹਾ, ਸੇਮ ਏਦਾਂ ਹੀ ਮੌਸਮ ਹੋ ਰਿਹਾ ਹਰ ਪਾਸੇ ਇਤਨਾ ਬੁਰਾ ਹਾਲ ਹੋ ਰਿਹਾ ਗਰਮੀ ਨਾਲ ਮੈਂ ਕੈ ਰੀ ਬਿਨਾ ਪੱਖੇ ਦੇ, ਬਿਨਾ ਕੂਲਰ ਦੇ ਤੁਸੀ ਰੈ ਨਈ ਸਕਦੇ, ਪੱਖੇ ਵੀ ਫੇਲ ਹੋਗੇ ਨੇ ੳਦੇ ਮਤਲਬ ਛੱਤ ਦੇ ਪੱਖੇ ਦੀ ਹਵਾ ਲੱਗਦੀ ਨੀ ਐ
ੳਚਾ ਪੱਖਾ ਤਾਂ ਏਂਜ ਲਗਦਾ ਤੋੜ, ਕਢ ਕੇ ਸਟ ਦੇਈਏ।
ਹਾਂ, ਹਵਾ ਈ ਨੀ ਲਗਦੀ ਬਿਲਕੁਲ ਵੀ ਹਵਾ ਨੀ ਲਗਦੀ ੳਦੀ। ਸਾਡੇ ਠਾਂ ਤੇ ਪੱਖਾ ਚੱਲਦਾ ਵੇ ਹਵਾ ਈ ਨੀ ਹੈ। ਨਾਲ ਪਖਾ ਚੱਲਦਾ ਵੇ ਕੂਲਰ ਤੇ ਥੋੜੀ ਹਵਾ ਲੱਗਦੀ ਏ, ਬਿਨਾ ੳਦੇ ਤੇ ਹਵਾ ਈ ਨੀ ਲਗਦੀ ਛੱਤ ਆਲੇ ਪੱਖ ਪਖੇ ਦੀ ਖਾਲੀ, ਏਸਾ ਲਗਦਾ ਕਿ
ਬੋਤ ਬੁਰਾ
ਗਰਮ ਹਵਾ ਛੱਡਦਾ ਪੇਂਦਾ, ਇਤਨੀ ਗਰਮੀ ਲੱਗਦੀ ੳਦੇ ਨਾਲ ਤੇ ਹੋਰ ਗਰਮੀ ਲਗਦੀ ਐ।
ਬੋਤ ਈ ਬੁਰਾ ਹਾਲ ਹੋਏਆ ਦਾ।
ਬਿਲਕੁਲ-ਬਿਲਕੁਲ, ਆਪਾਂ ਦੋ ਟਾਈਮ ਨਾਹ ਕਈ ਵਾਰ ਤੈ੍ ਟਾਈਮ ਨਾਹ ਲੈਂਨੇ ਆਂ। ਇਤਨੀ ਗਰਮੀ ਲਗਦੀ ਐ।
ਹੂੰ ਹੂੰ, ਸਈ ਕੈ ਰਏ, ਮੇਰਾ ਖੁਦ ਏਹੀ ਹਾਲ
ਸਵੇਰੇ ਨਾਤੇ ਫਿਰ ਸ਼ਾਮੀ ਵੇਖ ਕੇ ਮੰਨ ਲੋ ਗਰਮੀ ਲਗੇ ਦੁਬਾਰਾ ਨਾੳ ਔਰ ਰਾਤੀ ਫੇਰ ਮਨ ਕਰੇ ਦੁਬਾਰਾ ਨਾ ਲੋ। ਪਰ ਪਤਾ ਕੀ ਕੁੱਝ ਨਾ ਸਰੀਰ ਨੂੰ ਆਦਤ ਪੈ ਜਾਂਦੀ ਐ ਫੇਰ। ਦੋ ਟਾਈਮ ਅਗਰ ਅਸੀ ਨਾਣ ਲੱਗ ਜੋ ਨਾ ਤੁਹਾਡੀ ਬੋਡੀ ਨੂੰ ਆਦਤ ਪੈ ਜਾਂਦੀ ਏ ਦੋ ਟਾਈਮ ਨਾਣ ਦੀ ਫਿਰ ਦੋ ਟਾਈਮ ਨਾਣਾ ਮੰਗਦੀ ਏ ਬੋਡੀ ਫੇਰ।
ਹਾਂ ਚੰਗਾ ਵੀ ਲੱਗਦਾ ਲੇਕਿਨ ਏਨਾ ਫਰੈਸ਼
ਹਾਂ।
ਹੈ
ੳਹ ਤਾਂ ਠੰਡਾ-ਠੰਡਾ ਪਾਨੀ ਆਂਦਾ ਏਦਾਂ ਨਾਣ ਦਾ ਇਤਨਾ ਅੱਛਾ ਲਗਦਾ ਗਰਮੀਆਂ ਚ ਤੇ ਫੇਰ
ਹਾਂ।
ਜੋ ਕੁਝ ਇੱਕਦਮ
ਪਰ ੳਈ ਐ ਨਾ ਟੰਕੀ ਦਾ ਪਾਨੀ ਆਂਦਾ ਜਾਂਦਾ ਪੇਆ।
ਹਾਂਜੀ। ਆਪਾਂ ਵੀ ਸਿੱਖਣੇ ਕਿ ਇਤਨੀ ਜਿਆਦਾ ਟੈਂਕੀ ਦਾ ਪਾਨੀ ਜਾ ਕੇ ਦੇਖੋ ਨਾ ਇਸ ਟਾਈਮ ਚਾਅ ਬਨਦੀ ਪਈ ਹੋਏਗੀ ਟੈਂਕੀ ਦੇ ਪਾਨੀ ਵਿੱਚ, ਏਨਾ ਉਬਲਦਾ ਪੇਆ ਹੁੰਦਾ।
ਔਰ ਗਰਮੀ ਸਰਦੀਆਂ ਚ ਹੀਟਰ ਚਲਾਂਦੇ ਪੈਂਦੇ ਨੇ, ਹੋਰ
ਹਾਂ।
ਹੇਂ?
ਟੈਂਕੀ ਦੀ
ਹੂੰ, ਸਹੀ ਕਹਿ ਰਹਿ
ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਏ, ਆਪਾਂ ਦੇ ਪਾਣੀ ਪਤਾ ਪਾਣੀ ਪੀਂਦੇ- ਪੀਂਦੇ ਨਾ ਗਲਾ ਤੇੇੜੇ ਭਰ ਜਾਂਦਾ ਪਰ ਪਿਆਸ ਹੀ ਨਈ ਬੁਜਦੀ ਕਈ ਵਾਰੀ ਤੇ ਠੰਡੇ ਪਾਣੀ ਨਾਲ ਤੇ ਹੋਰ ਪਿਆਸ ਨੀ ਬੁਜਦੀ। ਠੰਡੇ ਪਾਣੀ ਪਿਆਸ ਹੀ ਨੀ ਬੁਜਦੀ ਬ ਠੰਡਾ ਪਾਣੀ ਪੀਂਦੇ ਨੀ ਪਿਆਸ ਨੀ ਬੁਜਦੀ ਤਾਜ਼ਾ ਪਾਣੀ
ਹੂੰ
ਭਰਨੇ ਆ ਪਰ ਪਿਆਸ ਈ ਨੀ ਭੁਜਦੀ, ਪੀਂਦੇ ਰਹੋ ਪੀਂਦੇ ਰਹੋ ਪਤਾ ਨੀ ਲੱਗਦਾ ਕਿਥੇ ਜਾ ਰਿਹਾ। ਤਾਜ਼ਾ ਪਾਣੀ ਐਟਲੀਸਟ ਪਿਆਸ ਤਾ ਬੁਝਾ ਦਿੰਦਾ, ਹਾਂ ਦੁਬਾਰਾ ਮਤਲਬ ਸਭ ਪੀਂਦੇ ਰਹੋ ਗੱਲਾ-ਗੂਲਾ ਹੋਏ ਗਾ, ਝਟ ਕੇ ਹਾ, ਚਲੋ ਪਾਣੀ ਪੀ ਲਿਆ।
ਹਾਂ ਤੂ ਸਹੀ ਕਹਿ ਰਿਹਾ।
ਏਦਾਂ ਈ ਹੁੰਦਾ ਮੈਂ ਤਾਂ ਬਹੁਤ ਬਸ ਗਰਮੀ ਚ ਤੇ ਬਹੁਤ ਜ਼ਿਆਦਾ ਹੀ ਬੁਰਾ ਹਾਲ ਐ, ਕਦੀ ਕਦੀ ਪੋਨੀ ਟੇਲ ਕਰ ਲੈ, ਜੂੜਾ ਕਰ ਲੌ ਤੁ ਲੇਟੇ ਰੋ ਜੂੜਾ ਚੁਭਦਾ ਐ, ਫਿਰ ਗਰਮੀ ਇਤਨੀ ਜ਼ਿਆਦਾ ਲੱਗਦੀ ਏ ਜੇ ਵਾਲ ਖੁੱਲੇ ਜੇ ਹੋਣ ਤੇ
ਜੂੜਾ ਮੈਨੂੰ ਨਾ ਜੂੜਾ ਮੈਂ ਬੰਦ ਕਰਾਵਾਂ ਤੇ ਮੈਨੂੰ ਨਾ ਸਿਰ ਦਰਦ ਹੋ ਜਾਦਾ ਨਈ ਮੇਰੇ ਸਿਰ 'ਚ' ਦਰਦ ਹੋ ਜਾਂਦਾ ਜਿਸ ਤਰ੍ਹਾਂ ਮੈਂ ਵਾਲ ਬੰਦ ਲੈਂਦੀ ਅ
ਥੋੜ੍ਹਾ ਕਰਦੀ।
ਹੂੰ, ਖੁੱਲੇ ਰੱਖੋ ਤੇ ਗਰਮੀ ਲੱਗਦੀ ਏ ਦਰਦ
ਖੋਲਾ ਮੇਰਾ ਹੁੰਦਾ ਕਿ ਬਸ ਗੁਤ ਕਰ ਲਈ ਜਾਂ ਫਿਰ ਪੁਆਇੰਟ ਕਰ ਲਈ ਜਿੰਨੀ ਮਰਜ਼ੀ ਕਰਦੇ ਪੁਆਇੰਟ 'ਚ' ਘੁੰਮਦੀ ਰਹਾਂਗੀ ਮੈਂ
ਗਰਮੀ ਤਾਂ ਹੈ ਹੀ ਲੇਕਿਨ ਕੀ ਤ ਵਾਲ ਵੀ ਨੀ ਸ, ਪੜਾਲਾ ਅ ਜੇ ਟੈਟ ਕਰ ਲੋਉਗੇ ਨਾ ਫਿਰ ਵਾਲ ਭੁਰਨ ਲੱਗਦੇ ਨੇ ਮੇਰੇ ਤੇ
ਹੂ, ਮੈਨੇ ਮੇਰੇ ਵਾਲ ਨਾ ਲੰਬੇ ਵੀ ਬਹੁਤ ਹੋ ਗਏ ਨੇ ਫਿਰ ਬੱਚੇ ਕਹਿਗੇ ਮੰਮਾ ਆਪ ਕੇ ਵਾਲ ਤੇ ਲੰਬੇ ਹੋ ਗਏ ਹੈ, ਆਪ ਇਨ ਕੋ ਕਟਵਾ ਲੋ। ਮੈਨੇ ਕਹਾ ਬੇਟਾ ਪਾਪ ਕਹਿ ਤੇ ਹੈ ਕਿ ਬਾਲ ਲੰਬੇ ਰੱਖਣੇ ਐ, ਬੱਚੇ ਕਹਿ ਰਹੇ ਕਿ ਬਾਲ ਕਟਵਾ ਲੋ। ਮੈ ਨੇ ਕਹਾ ਜਿਵੇ ਜੈਸੇ ਰੱਖਣੇ ਨ, ਜਿਵੇਂ ਰੱਖਣੇ ਨੇ ਮੈਨੂੰ ਰੱਖਣ ਦੋ ਮੈਨੂੰ
ਓ ਸਹੀ ਗੱਲ ਐ, ਚਲੋ ਠੀਕ ਏ ਫੇਰ ਹਨਾ ਤੁਆਨੂੰ ਲਗਾਨੇ ਆ ਦੁਬਾਰਾ ਫੋਨ।
ਠੀਕ ਏ, ਠੀਕ ਏ ਸਸ ਰੀ ਕਾਲ ਜੀ।